ਸਤਿ ਸ਼੍ਰੀ ਅਕਾਲ, ਸਤਿ ਸ੍ਰੀ ਕਾਲ ਹੋਰ ਕੀ ਹਾਲ ਏ?
ਹੂੰ, ਸਭ ਵਧੀਆ ਜੀ। ਪਰਿਵਾਰ, ਘਰ ਪਰਿਵਾਰ ਸਭ ਠੀਕ ਨੇ।
ਬੱਚੇ ਠੀਕ ਨੇ।
ਸਭ ਵਧੀਆ, ਸਭ ਵਧੀਆ ਜੀ, ਸਭ ਵਧੀਆ ਕਿਰਪਾ ਏ ਮਹਾਰਾਜ ਦੀ।
ਬਸ, ਬਸ ਕਿਰਪਾ ਹੀ ਚਾਹੀਦੀ ਏ ਫੇਰ ਬਸ ਮੈਂ ਵੀ ਕੁਛ ਬੈਠੀ ਦੀ ਸੀ, ਤੁਹਾਨੂੰ ਪਤਾ ਤੇ ਹੈ ਅੱਜ ਕੱਲ ਇੱਕ ਤਾਂ ਬੱਤੀ ਦੇ ਬਿਲਾਂ ਬਿੱਲ ਵੀ ਕਿੰਨੇ ਆਉਣ ਲੱਗ ਪਏ ਨੇ ਅਲ ਤੁਸੀ ਤੀ ਵੀ ਸਾਨੂੰ ਕਿੰਨੀ ਤਰੀਕੇ ਨਾਲ ਬਚਾਣੀ। ਪੈਂਦੀ ਏ। ਬੱਚੇ ਸੁਣਦੇ ਨੀ ਹੈਗੇ। ਕੀ ਕਰਦੇ ਨੇ, ਪੱਖੇ ਪੱਖੇ ਲਾ ਕੇ ਟੀ ਵੀ ਲਾ ਕੇ ਬਹਿ ਜਾਣਗੇ। ਤੇ ਜਿਵੇਂ ਬਾਹਰ ਜਾਣਾ ਹੁੰਦਾ। ਇਹ ਨੀ ਕਿ, ਅਸੀਂ ਬੰਦ ਕਰਦੀਏ ਟੀ ਵੀ ਨੂੰ ਬੰਦ ਕਰਦੀਏ ਪੱਖੇ ਨੂੰ ਬੰਦ ਕਰਦੀਏ ਨਾ ਜੀ ਉਹਨਾਂ ਨੇ ਨੀ ਕਰਨਾ, ਆਪ ਬਾਹਰ ਫੇਰ ਆਣਗੇ ਕਮਰੇ ਚ ਪੱਖਾ ਵੀ ਚੱਲਦਾ ਏ। ਕਈ ਵਾਰ ਤੇ ਬੱਤੀ ਵੀ ਚਲਦੀ
ਚੱਲਦੀ ਰਹੇਗੀ ਹੂੰ ਸਾਨੂੰ ਵੀ ਧਿਆਨ ਰੱਖਣਾ ਪਏਗਾ ਬੱਚੇ ਕਿੱਥੇ ਸੁਣਦੇ ਬੱਚੇ ਤੇ ਆਪਣੀ ਮਰਜ਼ੀਆਂ ਵਾਲੇ ਹੁੰਦੇ ਨੇ। ਬੱਚਿਆਂ ਨੂੰ ਤੇ ਜਿੰਨਾ ਜਿਸ ਚੀਜ਼ ਤੋਂ ਮਨਾ ਕਰੋ ਨਾ ਉਹ ਓਨਾ ਹੀ ਕਰਦੇ ਨੇ। ਸਵੇਰੇ ਮੈਂ ਕੋਈ ਗੱਲ ਹੋ ਰਹੀ ਸੀ ਰਾਤੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਬੱਚੇ ਕੰਮ ਨਾ ਕਰਨਾ। ਮੰਮਾ ਆਪ ਜਿਸ ਕੰਮ ਕੋ ਮਨਾ ਕਰਦੇ ਨਾ ਓਹੀ ਜਾਨ ਬੂਝ ਕੇ ਹੋ ਜਾਤਾ ਹੈ ਜਾਂ ਹਮਾਰਾ ਮਨ ਕਰਤਾ ਹੈ ਕਰਨੇ ਕੋ।
ਹੂੰ ਉਹੀ ਹੋ ਗਿਆ ਨਾ ਉਹਨਾਂ ਨੂੰ ਉਹਨਾਂ ਨੂੰ ਤੁਸੀਂ ਮਨਾ ਕਰਦੋ ਕੁਛ ਕਹਿ ਦੋ ਉਹਨਾਂ ਨੂੰ ਉਲਟਾ ਨਾ ਸਾਨੂੰ ਕਹਿਣਾ ਨਾ ਇਹ ਤੁਹਾਨੂੰ ਬੜਾ ਪਤਾ ਸਾਨੂੰ ਪਤਾ ਪਰ ਦੇਖੋ ਸਮਝਾਣਾ ਵੀ ਤਾਂ ਅਸੀਂ ਹੈਗਾ ਨਾ।
ਬਿਲਕੁਲ ਜੀ ਬਿਲਕੁਲ ਅਸੀਂ ਸਮਝਾਵਾਂਗੇ।
ਅਸੀਂ ਸਮਝਾਵਾਂਗੇ ਦੇਖੋ ਦੱਸਣਾ ਵੀ ਬੱਚਿਆਂ ਨੂੰ ਬਹੁਤ ਜ਼ਰੂਰੀ ਆ। ਦੇਖੋ ਹੁਣ ਜਦੋਂ ਬੱਤੀ ਬੰਦ ਹੋ ਜਾਂਦੀ ਹੈ ਹਨਾ ਹਾਏ ਸਾਨੂੰ ਇਨਵਰਟਰ ਵੀ ਡੈਡ ਹੋ ਜਾਂਦੇ ਨੇ ਫਿਰ ਅਸੀਂ ਕਹਿੰਦੇ ਹਾਏ ਯਾਰ ਕਿੰਨੀ ਲਾਈਟ ਬੰਦ ਹੁੰਦੀ ਹੈ ਕਿੰਨਾ ਬੁਰੀ ਹਾਲਤ ਹੋ ਜਾਂਦੀ ਹੈ ਸਾਡੀ ਹਨਾ। ਦੇਖੋ ਹੁਣ ਜਦੋਂ ਹੈਗੀ ਆ ਲਾਈਟ ਤੇ ਅਸੀ ਉਦੋ ਕਦਰ ਨਹੀਂ ਕਰਦੇ। ਹਨਾ ਪੱਖੇ ਲਾ ਬੱਤੀਆਂ ਲਾ ਟੀਵੀ ਲਾ ਸਭ ਇਕ ਦਮ ਸਾਰਾ ਕੁਛ ਹੀ ਲਾ ਕੇ ਬਹਿ ਜਾਣਗੇ ਸਾਰੀ ਜਿੰਨੀ ਵੀ ਕਮਰੇ ਦੀ ਬੱਤੀ ਹੋਏਗੀ ਨਾ ਸਾਰੇ ਕੋਈ ਲਾ ਕੇ ਚਲੇ ਜਾਣਗੇ ਦੱਸ ਉਹੀ ਮੈਂ ਵੀ ਹੁਣੇ ਹੋਰ ਕੀ ਮੈਂ ਵੀ ਹੁੰਦੇ ਦਾ ਬੈਠ ਦੀ ਸੀ ਤੇ ਉਹਨੇ ਇਹਨਾਂ ਨੇ ਏਦਾਂ ਹੀ ਦਾ ਬੱਚਿਆਂ ਨੇ ਪੱਖੇ ਵੀ ਲਾ ਤੇ ਟੀਵੀ ਵੀ ਲਗਾ ਰਹੇ ਸੀ। ਮੈਂ ਚੱਲ ਅੱਜ ਮੌਸਮ ਤੇ ਠੰਡਾ ਅੱਜ ਲਾਈਟਸ ਬੰਦ ਰੱਖੀਆਂ ਹੋਈਆਂ ਸੀ ਇਹਨਾਂ ਨੇ ਤੇ ਆਹ ਮੈਂ ਹੁਣੇ ਰੂਮ ਚ ਤਾਂ ਈ ਅੱਗੇ ਦੇਖਿਆ ਕੋਈ ਵੀ ਨੀ ਹੈਗਾ ਕਮਰੇ ਚ ਫੈਨ ਵੀ ਚੱਲਦਾ ਪਿਆ ਤੇ ਟੀਵੀ ਵੀ ਚੱਲਦਾ ਪਿਆ। ਤੇ ਮੈਂ ਉਹਨੇ ਖਿੱਚ ਕੇ ਲੈ ਕੇ ਆਈ ਹਾਂ ਮੈਂ ਕਿਹਾ ਕੌਣ ਅੰਦਰ ਅੰਦਰ ਕੌਨ ਬਠਾ ਕੇ ਆ ਦੇ ਤੁਹਾਡੇ ਦੋਸਤ ਤਾ ਜਿਹੜੇ ਤੁਸੀਂ ਅੱਗੇ ਪੱਖਾ ਤੇ ਟੀਵੀ ਲਾ ਕੇ ਰੱਖੇ ਆ। ਕੈਂਦੇ ਨਹੀਂ ਮੰਮਾ ਕੋਈ ਨੀ ਹੈਗਾ। ਤੇ ਮੈਂ ਕਿਹਾ ਕੋਈ ਨੀ ਹੈਗਾ ਤੇ ਬੰਦ ਕਿੰਨੇ ਕਰਨਾ ਸੀ। ਮਮਾ ਗਲਤੀ ਹੋ ਗਈ ਮੈਂ ਕਿਹਾ ਗਲ ਤਿ ਨੀ ਹੋ ਗਈ ਇਹਨੂੰ ਏਦਾਂ ਨੀ ਕਰਦੇ ਫੇਿਰ ਇਹਨਾਂ ਨੂੰ ਚਾਕ ਕੇ ਕਹਿੰਦੇ ਮਮਾ ਕਿਉਂ ਆ ਮੈਂ ਕਿਹਾ ਦੇਖੋ ਜ਼ਰੂਰੀ ਹੁੰਦਾ ਹੈ ਸਾਨੂੰ ਅਗਰ ਬਾਹਰ ਜਾ ਰਿਹਾ ਦੇਖੋ ਬਿਲ ਆਉਂਦਾ ਹੈ ਸਾਰਾ ਕੁੱਝ ਆਉਂਦਾ ਉਹਦਾ ਕੀ ਫਾਇਦਾ ਅਗਰ ਤਾਂ ਕੋਈ ਹੈ ਹੀ ਨਹੀਂ ਰੂਮ ਚ ਕੁਛ ਨਹੀਂ ਹੈਗਾ ਤੁਸੀਂ ਬੰਦ ਕਰ। ਦੋ
ਹੂੰ ਅਹੀ ਮੇਰੀ ਬੇਟੀਆਂ ਬੇਟਿਆਂ ਨੂੰ ਸਮਝਾਓ ਜਿੰਨਾ ਓਨਾ ਹੀ ਉਹ ਕਰਦੀ ਹੈ ਕਿਚਨ ਦੇ ਵਿੱਚ ਜਾਏਗੀ। ਕਿਚਨ ਦੇ ਵਿੱਚ ਨਾ ਓਹ ਮ ਚੱਲ ਚਿਮਨੀ ਦੇ ਨੇ ਆ ਆਸੇ ਪਾਸੇ ਲਾਈਟਾਂ ਲੱਗੀਆਂ ਨੇ ਸਾਰੀਆਂ ਲਾਈਟਾਂ ਬੰਦ ਕਰ ਦਿਓ ਸਾਰੀਆਂ ਲਾਈਟ ਮੈਂ ਜਗਾ ਕੇ ਫੇਰ ਕਿਚਨ ਚ ਖਾਣਾ ਬਣਾਏਗੀ ਵੀਡੀਓ ਵਡੀਓ ਬਣਾਈ। ਮੈਂ ਕਿਹਾ ਤੂ ਤੋ ਮੇਰਾ ਬਿੱਲ ਨਾ
ਹਾਂ ਸਹੀ ਗੱਲ ਏ, ਤੇ ਘਟ ਘੱਟ ਬਿਲਕੁਲ-ਬਿਲਕੁਲ ਜਿੱਥੇ ਘੱਟ ਆਉਣਾ ਹੈ ਉਹਦੇ ਵਿੱਚ ਜ਼ਿਆਦਾ ਹੀ ਆਉਨਾ ਬ ਦੇਖੋ ਸਾਡਾ ਤਾਂ ਪੇਰੈਂਟਸ ਤਾਂ ਇਹੀ ਹੁੰਦਾ ਹੈ ਨਾ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਗਾਈਡ ਕਰੀਏ ਉਹਨਾਂ ਨੂੰ ਸਹੀ ਚੀਜ਼ਾਂ ਦਸੀਏ। ਤੁਹਾਨੂੰ ਪਤਾ ਤੇ ਹੈ ਹਰ ਇੱਕ ਚੀਜ਼ ਮਤਲਬ ਹਰ ਇੱਕ ਚੀਜ਼ ਦੇ ਨਾਲ ਸਾਨੂੰ ਤਰੀਕੇ ਨਾਲ ਚੱਲਣਾ ਪੈਂਦਾ ਦੇਖੋ ਇਹ ਤਾਂ ਹੈ ਨੀ ਬਈ ਸਾਡਾ ਸਿਰਫ ਇੱਕ ਕਿ ਰੂਮ ਚ ਸਭ ਕੁਛ ਚਲਦਾ ਨਹੀਂ ਕਿਚਨ ਚ ਵੀ ਸੌ ਚੀਜ਼ਾਂ ਹੁੰਦੀਆਂ ਨੇ ਜੋ ਇਲੈਕਟ੍ਰੀਸਿਟੀ ਨਾਲ ਚੱਲਦੀਆਂ ਨੇ ਹਨਾ ਇੰਡਕਸ਼ਨ ਹੋ ਗਏ, ਮਿਕਸੀ ਹੋ ਗਈ।
ਪੀ ਹਰ ਚੀਜ਼ ਦਾ ਓ ਪਏ, ਤੇ ਚਲਦੀ ਬਿਜਲੀਆਂ ਨਾਲ ਨੇ
ਹਾਂਜੀ ਕੁਛ ਨਹੀਂ ਚੱਲ ਸਕਦੇ ਦੇਖੋ ਨਾ ਵਾਚ ਅੱਜ਼ ਅੱਜ ਕੱਲ ਜਿਹੜੀ ਹੈਗੀ, ਵੋਚ ਨੂੰ ਤੁਸੀਂ ਚਾਰਜ ਕਰਕੇ ਚਲਾਣੀ ਹੈ।
ਹੂੰ, ਫੇਰ ਦੱਸੋ, ਫੇਰ ਉਹਦੇ ਬਗੈਰ ਕੀਦੇ ਕਿੱਦਾਂ ਚੱਲੇਗਾ, ਉਹਦੇ ਬਗ਼ੈਰ ਗੁਜ਼ਾਰਾ ਬਿਜਲੀ ਬਗੈਰ
ਹਾਂਜੀ-ਹਾਂਜੀ ਚਲੋ, ਪਹਿਲੇ ਹਾਂ ਪਹਿਲੇ ਏਦਾਂ ਨੀ ਹੁੰਦਾ ਸੀ ਨਾ ਪਹਿਲੇ ਮੇਰੇ ਖਿਆਲ ਪਹਿਲੇ ਜ਼ਮਾਨਿਆਂ ਦੇ ਵਿੱਚ ਚ ਲਾਈਟ ਤਾਂ ਵੀ ਇੰਨਾ ਨਹੀਂ ਹੁੰਦਾ ਸੀ, ਪਹਿਲੇ ਲਾਲਟੇਨ ਕਿੰਨੀ ਚੱਲਦੀ ਹੁੰਦੀ ਸੀ। ਹਨਾ, ਮੋਮਬੱਤੀਆਂ ਚਲਾਨੀਆਂ, ਉਹਨਾਂ ਦਾ ਵੀ ਮਤਲਬ ਸਵਾਦ ਵੱਖਰਾ ਸੀ।
ਸਵਾਦ ਤੇ ਵੱਖਰਾ ਸੀ, ਪਰ ਉਦੋਂ ਇੰਨੀ ਫੈਸਿਲਿਟੀ ਨਹੀਂ ਸੀ। ਨਾ। ਲੋਕੀ ਅੱਗ ਦੇ ਉੱਤੇ ਖਾਣਾ ਬਣਾਉਂਦੇ ਸੀ, ਹਰ ਚੀਜ਼ ਅੱਜ-ਕੱਲ ਤੇ ਇੰਡਕਸ਼ਨ ਚੱਲ ਗਏ, ਨੇ ਹਈਆਂ ਕਈ ਚੀਜ਼ ਗੈਸ ਤੋਂ ਇਲਾਵਾ ਕਈ ਚੀਜ਼ਾਂ ਤੇ ਅਸੀਂ ਖਾਣਾ ਬਣਾ ਸਕਦੇ ਹਾਂ।
ਹੋਰ ਕੀ ਇੰਡਕਸ਼ਨ ਆ ਗਏ ਨੇ ਇੰਨੇ-ਇੰਨੇ ਤਰ੍ਹਾਂ ਦੇ ਹੋਰ ਇੰਡਕਸ਼ਨ ਦੇ ਬਰਤਨ ਆ ਗਏ ਨੇ ਕੁਛ ਆ ਗਏ ਦੇ ਨੇ ਬਸ ਉਹੀ ਨਾ, ਹਾਂਜੀ ਬੱਚਿਆਂ ਨੂੰ ਮੈਂ ਦੱਸਦੀ ਪਈ ਸੀ, ਬਿਲਕੁਲ-ਬਿਲਕੁਲ ਉਹੀ ਤਾਂ ਪਹਿਲੇ ਇੰਨਾ ਨੀ ਹੁੰਦਾ ਸੀ ਪਹਿਲੇ ਜਿਵੇਂ ਲਾਈਟ ਵੀ ਬੰਦ ਹੋ ਗਈ ਆ ਪਹਿਲੇ ਉਹਨਾਂ ਨੂੰ ਹੁੰਦਾ ਸੀ ਨਾ ਉਹ ਲਾਲ ਇੰਜ ਗੱਲ ਨੀ ਹੈ, ਕੈਂਡਲ ਕਰ ਲੈਣੀ, ਹੁਣ ਤੇ ਉਹ ਵੀ ਨੀ ਹੈਗਾ, ਹੁਣ ਤੇ ਬੱਤੀ ਬੰਦ ਹੋ ਗਈ ਚੁੱਕੋ ਫੋਨ ਤੇ ਟੋਰਚ ਔਨ ਕਰਲੋ ਭਾਵੇਂ ਤੁਸੀਂ ਦਸ ਟੋਰਚ ਓਨ ਕਰਲੋ
ਜਿੰਨੇ ਫੋਨ ਨੇ ਓਨੇ ਹੀ ਚਲਾ ਲੋ, ਤੇ ਫੋਨਾਂ ਦੀਆਂ ਵੀ ਲਾਈਟਾਂ ਤੇ ਤਾਂ ਹੀ ਚੱਲਣਗੀਆਂ ਨੇ ਬੇਟਾ ਉਹ ਮਤਲਬ ਅਹ ਕੀ ਕਹਿੰਦੇ ਨੇ ਹਾਂ ਹਾਂ। ਓਹੀ ਤੇ ਚਾਰਜ ਹੋਏਗਾ ਤੇ ਹਾਂ, ਉਹ ਵੀ ਬੱਤੀ ਨਾਲ ਹੀ ਹੋਏਗਾ, ਉਹਦੇ ਬਗੈਰ ਤੇ
ਹੋਰ ਕੀ ਜੇ ਬੱਤੀ ਨੀ ਹੋਏ, ਬੱਤੀ ਨੀ ਹੋਏਗੀ ਤੇ ਚਾਰਜ ਕਿਵੇਂ ਹੋ
ਬਿਲਕੁਲ ਜੀ ਬਿਲਕੁਲ ਸਹੀ ਗੱਲ।
ਚੀਜ਼ਾਂ ਨੇ ਨਾਲੇ ਤੁਹਾਨੂੰ ਪਤਾ ਵੀ ਹੈ, ਮਹਿੰਗਾਈ ਵੀ ਕਿੰਨੀ ਜ਼ਿਆਦਾ ਵੱਧ ਗਈ ਹੈ, ਹਰ ਇੱਕ
ਹਾਂ ਬਸ, ਬਿੱਲ ਏਨੇ ਕਿਉਂ ਫੇਰ ਸਰਕਾਰ ਨੂੰ ਦੇਣੇ ਸੀ ਐ ਤੇ ਉਹੀ ਆਪ ਅਸੀ ਆਪਾਂ ਯੂਜ ਕਰਾਂਗੇ ਆਪਣੇ ਤੇ ਯੂਜ ਕਰਾਂਗੇ
ਹਾਂਜੀ- ਹਾਂਜੀ ਦੇਖੋ ਨਾ ਹੁਣ ਘਰੇ ਕੋਈ ਹੈ ਨਹੀਂ ਠੀਕ ਹੈ, ਹੁਣ ਅਸੀਂ ਹੁੰਦੇ ਹਾਂ ਨਾਲ ਬੱਚੇ ਹੁੰਦੇ ਨੇ ਹਸਬੈਂਡ ਤੇ ਸਾਡੇ ਕੰਮ ਤੇ ਗਏ ਹੁੰਦੇ ਨੇ ਹਨਾ, ਯਾ ਘਰੇ ਮੰਮੀ ਹੋਣਗੇ ਆਪ ਪਾਪਾ ਹੋਣਗੇ ਹਨਾ, ਹੁਣ ਅਸੀਂ ਇੱਕ ਹੀ ਅਗਰ ਰੂਮ ਬੈਠ ਰਹੇ ਆਂ ਬੱਚਿਆਂ ਨੂੰ ਅਗਰ ਟੀ ਵੀ ਲਗਾ ਕੇ ਦਿੱਤਾ। ਅਸੀਂ ਅਗਰ ਕਿਚਨ 'ਚ ਹੈਗੇ ਹਾਂ। ਤੇ ਸਾਡਾ ਕੰਮ ਕੀ ਹੋਏਗਾ ਅਸੀਂ ਇੱਕ ਹੀ ਰੂਮ ਦੇ ਵਿੱਚ ਫੈਨ ਲਾਈਏ। ਟੀਵੀ ਲਾਈਏ ਸਾਰੇ ਬਹਿ ਜਾਂਦੇ ਦੇਖੋ ਸਾਡਾ ਤੇ ਸਾਰਾ ਦਿਨ ਹੀ ਰਸੋਈ ਚ ਨਿਕਲਦਾ
ਬਿਲਕੁਲ-ਬਿਲਕੁਲ ਅਸੀਂ ਵੱਖਰੇ-ਵੱਖਰੇ ਕਮਰਿਆਂ ਚ ਕੀ ਕਰਨਾ ਹੈ।
ਹਾਂ ਦੇਖੋ ਹੁਣ ਕੀ ਫਾਇਦਾ ਏ ਬਿਲਕੁਲ-ਬਿਲਕੁਲ ਉਹਦਾ ਵੀ ਕੀ ਫਾਇਦਾ ਇੱਕ ਚ ਇੱਕ ਚ ਇੱਕ ਬੱਚਾ ਬੈਠਾ ਹੈ ਇੱਕ ਦੂਸਰਾ। ਦੂਸਰਾ ਦੇਖੋ ਬਚਾਣੀ ਆ ਬੱਤੀ ਇੱਕ ਚ ਹੀ ਬਹਿ ਜੋ ਇਕੱਠੇ ਬਹਿ ਜਾਓ ਤੁਸੀਂ ਇਕੱਠੇ ਟੀਵੀ ਦੇਖੋ। ਸਾਰਾ ਕੁਛ ਦੇਖੋ। ਉਹ ਨੀ ਨਾ ਬੱਚੇ ਸਮਝਦੇ।
ਅਰੇ ਅਜ ਕਲ ਇੱਕ ਇੱਕ ਤੇ ਨਾ ਕਿ ਯੂਨਿਟੀ ਨਹੀਂ ਰਹਿ ਗਈ। ਪਹਿਲੇ ਜਮਾਨੇ ਚ ਕੀ ਹੁੰਦਾ ਸੀ ਇੱਕ ਏਸੀ ਲੱਗਾ ਹੁੰਦਾ ਸੀ ਹੋਲ ਵਿੱਚ। ਸਾਰੇ ਜਿੰਨੇ ਵੀ ਫੈਮਿਲੀ ਹੁੰਦੇ ਸੀ ਸਾਰੀ ਫੈਮਿਲੀ ਇੱਕੋ ਹੀ ਉਹਦੇ ਵਿੱਚ ਸੌਂਦੀ ਸੀ। ਕੀ ਵੱਖਰਾ-ਵੱਖਰਾ ਏਸੀ ਚਲਾਵਾਂਗੇ ਬਿੱਲ ਆਣਗੇ ਹਰ ਚੀਜ਼ ਹੋਏਗਾ। ਪਹਿਲੇ ਯੂਨਿਟੀ ਬਹੁਤ ਹਰ ਚੀਜ਼ ਹਰ ਇਨਸਾਨ ਚ ਅੱਜ ਕੱਲ ਯੂਨਿਟੀ ਨਹੀਂ ਰਹਿ ਗਈ ਨਾ ਹਰ ਕੋਈ ਆਪਣੇ ਆਪਣੇ ਕਮਰਿਆਂ ਚ ਵੀ ਆਂਦਾ ਬਿੱਲ ਭਰ ਲਾਂਗੇ ਕੀ ਹੋ ਗਿਆ ਫਿਰ
ਬਿਲਕੁਲ-ਬਿਲਕੁਲ ਸਭ ਦਾ ਹਾਂਜੀ। ਸਭ ਦਾ ਨਾ ਆਪਣਾ-ਆਪਣਾ-ਆਪਣਾ-ਆਪਣਾ ਰੂਲ ਬਣ ਗਿਆ ਹੋਇਆ ਆਏ ਏਸੀ ਲਾਇਆ ਪੈ ਇੱਧਰ ਨ ਇੱਧਰ ਮਤਲਬ ਪੈ ਗਏ ਅਪ ਆਪਣੇ ਕਮਰੇ ਚ ਬੈਗੇ ਇਹ ਨਹੀਂ ਕਿ ਅਸੀਂ, ਇੱਕ ਰੂਮ ਚ ਬੈਠ ਦੇਖੋ ਬੱਤੀ ਬਚਾਉਣੀ ਹੈ, ਤੁਸੀਂ ਜਿਵੇਂ ਮਰਜ਼ੀ ਜਾਓ ਬਚਾਨੀ ਸਾਡੇ ਹੱਥ ਅਤੇ ਅਸੀਂ ਉਹਨੂੰ ਬਚਾਉਣਾ ਕਿਵੇਂ ਹੈ,
ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ।
ਵੀ ਗੱਲ ਹੈਗੀ ਆ ਨਾ ਹੁਣ ਅਸੀਂ ਦੇਖੋ ਇੱਕ ਦੇਖੋ ਤੁਸੀਂ ਘਰੇ ਕੀ ਹੁੰਦਾ ਘਰੇ ਕਹਿੰਦੇ ਨੇ ਹਾਂ ਬਈ, ਤੂੰ ਦੇਖ ਲੈ ਸਾਰਾ ਕੁਛ, ਦੇਖੋ ਹੁਣ ਬਈ ਮੈਂ ਹੁਣ ਤੇ ਹੁਣ ਇੱਕ ਇੱਕ ਚੀਜ਼ ਦੇਖ ਸਕਦੀ ਹੈ ਨਾ, ਦੇਖੋ ਰਸੋਈ ਦਾ ਵੀ ਕਰਨਾ ਬੱਚੇ ਵੀ ਸੰਭਾਲਣੇ, ਹੁਣ ਬੱਤੀਆਂ ਦਾ ਵੀ ਧਿਆਨ ਅਸੀਂ ਰੱ ਖੇ ਅਤੇ ਉਹ ਵੀ ਗੱਲ ਨਹੀਂ ਸਹੀ ਹੈਗੀ ਤਾਂ ਹੀ ਮੈਂ ਆਪਣੇ ਬੱਚਿਆਂ ਨੂੰ ਸਮਝਾ ਰਹੀ ਸੀ, ਕਿ ਅਗਰ ਕਿਵੇਂ ਬਾਹਰ ਚਲੇੇਗੀ, ਜੇ ਲਾਈਟ ਬੰਦ ਕਰਤੀ ਫਿਰ ਫੈਨ ਬੰਦ ਕਰਤਾ, ਟੀ ਵੀ ਬੰਦ ਕਰਤਾ, ਕੋਈ ਗੱਲ ਨੀ ਆ ਕੇ ਦੋ ਮਿੰਟ ਹੀ ਲੱਗ ਨਾ ਲਗਾਉਂਦੇ ਉਹਨੂੰ ਤੇ ਮੈਂ ਕਿਹਾ ਕੋਈ ਇੰਨੀ ਵੱਡੀ ਕੋਈ ਪਹਾੜ ਤੇ ਹੋ ਨੀ ਜਾਣਾ ਬਸ ਬਸ, ਮੈਂ ਕਿਹਾ ਦੇਖੋ ਬੱਚਾ ਬਿੱਲ ਘੱਟ ਆਏਗਾ ਥੋੜਾ ਜਿਹਾ, ਮਤਲਬ ਵਧੀਆ ਰਹਿੰਦਾ ਆ ਤੁਹਾਨੂੰ ਤੇ ਪਤਾ ਹੋਣਾ ਅੱਜ ਕੱਲ ਮੀਟਰਸ ਵੀ ਕਿੰਨੇ ਦੂਜੇ ਲੱਗ ਗਏ ਨੇ, ਹਾਂਜੀ ਮੀਟਰ ਵੀ ਅੱਜ ਕੱਲ੍ਹ ਦੂਸਰੇ ਲੱਗ ਦੇ ਨੇ ਅਗਰ ਤੁਸੀਂ ਬਿੱਲ ਨਾ ਦਿਓ ਪਿੱਛੋਂੜ, ਨੈੱਟ ਪਿੱਛੋਂ ਹੀ ਉਹਨਾਂ ਨੇ ਬੱਤੀ ਬੰਦ ਕਰ ਦਿੱ ਦੇਣੀ ਹੈ ਤੇ, ਜਿੰਨੀ ਦੇਰ ਤੱਕ ਤੁਸੀਂ ਉਹਨਾਂ ਨੂੰ ਦੋ ਹਾਂ ਜਿੰਨੀ ਦੇਰ ਤੱਕ ਤੁਸੀਂ ਉਹਨਾਂ ਨੂੰ, ਪੈਸੇ ਜਾ ਕੇ ਜਮਾ ਕਰਾਓਗੇ ਨੀ ਉਹਨੀ ਦੇਰ ਤੱਕ ਲਾਈਟ ਵੀ ਨਹੀਂ ਛੱਡਣੀ ਉਹਨਾਂ ਨੇ, ਬਟ ਪਹਿਲਾਂ ਏਦਾਂ ਨਹੀਂ ਹੁੰਦਾ ਸੀ।
ਪਹਿਲਾਂ ਨੀ ਹੁੰਦਾ ਸੀ ਐਨੀ ਛੇ
ਦੂਸ ਹਾਂ ਦੂਸਰੇ ਵਾਲੇ ਮੀਟਰਾਂ ਦਾ ਇੱਦਾਂ ਰਹਿੰਦਾ ਹੀ ਨਹੀਂ ਸੀ ਉਹਨਾਂ ਦਾ ਹੁੰਦਾ ਚਲੋ ਦੋ ਤਿੰਨ ਦਿਨ ਉੱਤੇ ਹੋ ਗਏ ਨੇ ਜਾਂ ਹਫ਼ਤਾ ਉੱਪਰ ਹੋ ਗਿਆ ਉਹਨਾਂ ਨੇ ਕੱਟਣੇ ਵੀ ਨਹੀਂ ਹੈ ਗੀ ਬਸ ਇਹ ਹੁੰਦਾ ਕਿ ਸਾਨੂੰ ਨਾ ਡਿਊ ਉੱਤੇ ਜਿਵੇਂ ਇਹ,
ਹਾਂ ਪੈਨਲਟੀ ਲਾ ਕੇ ਵੇਚ ਦਿੰਦੇ ਸੀ ਨਾ
ਹੂੰ ਅੱਜ ਕੱਲ੍ਹ ਦੇਖੋ ਮੋਡਰਨ ਜ਼ਮਾਨਾ ਮੋਡਰਨ ਤਰੀਕਾ ਹਰ ਇੱਕ
ਹਰ ਚੀਜ਼ ਵਧਿਆ ਜਾ ਰਿਹਾ ਹੈ, ਨਾ ਅਪਡੇਟ ਹੋ ਗਈ ਨਾ ਹਰ ਚੀਜ਼
ਬਿਲਕੁਲ-ਬਿਲਕੁਲ ਅੱਜ ਕੱਲ ਤੇ ਤੁਹਾਨੂੰ ਮਤਲਬ ਚਲੋ ਇਹ ਹੁੰਦਾ ਹੈ, ਜਿਹੜੀ ਤੁਸੀਂ ਦੇਖਿਓ ਨੇ ਜਿਹੜੀ ਵੱਡੀ ਵੱਡੀ ਬੜੇ ਮੋਲਸ ਹੁੰਦੇ ਆ ਜਿਹੜੇ ਕਾਫੀ ਵੱਡੇ ਮੋਲਸ ਹੁੰਦੇ ਨੇ। ਪੰਜ-ਪੰਜ ਛੇ-ਛੇ ਫਲੋਰ ਦੇ ਹੈਨਾ, ਇਸ ਤੋਂ ਵੀ ਕਾਫ਼ੀ ਵੱਡੇ ਹੁੰਦੇ ਨੇ ਉਹਨਾਂ ਦੇ ਵਿੱਚ ਨਾ ਸੋਲਰ ਸਿਸਟਮ ਲੱਗਿਆ ਹੁੰਦਾ ਹੈ।
ਅੱਛਾ,
ਪੈਨਲ ਹੈਨਾ, ਉਹ ਜਿਹੜੀ ਮਤਲਬ ਬਿਲਕੁਲ ਛੱਤ ਤੇੱ ਲਗਾ ਦਿੰਦੇ ਨੇ ਤੇ ਉਹ ਧੁੱਪ ਦੇ ਨਾਲ ਉਹਨੂੰ ਰੇਜ਼ ਮਿਲਦੀ ਹੈ ਤੇ ਉਹਦੇ ਨਾਲ ਹਾਂ ਮੈਂ ਤੇ ਕਈ ਲੋਕਾਂ ਨੂੰ ਵੀ ਦੇਖਿਆ ਘਰੇ ਲਗਾਏ ਹੋਏ।
ਉਹ ਕਹਿੰਦੇ ਨੇ ਉਹ ਅੱਛੇ ਨੀ ਹੁੰਦੇ ਵਾਈਬਜ਼ ਅੱਛੇ ਨੀ ਹੁੰਦੇ, ਜਿਹਨਾਂ ਦੇ ਘਰ ਲੱਗੇ ਹੁੰਦੇ ਨਾ। ਤੇ ਕਹਿੰਦੇ ਨੇ ਮਤਲਬ ਨੁਕਸਾਨ ਦਿੰਦੇ ਆ। ਅਸੀਂ ਦੇਖ ਰਹੇ ਸੀ, ਜਗ੍ਹਾ ਤੇ ਘਰ ਦੇਖ ਰਹੇ ਸੀ, ਤੇ ਉੱਥੇ ਉਹਨਾਂ ਦੇ ਉੱਤੇ ਲੱਗੇ ਫਿਰ ਸਾਨੂੰ ਕਿਸੇ ਨੇ ਮਨਾ ਕੀਤਾ ਕਿ ਉਹ ਉੱਥੇ ਇਨ ਮਕਾਨ ਨਹੀਂ ਲੈਣਾ ਚਾਹੀਦਾ। ਜਿੱਥੇ ਹੂੰ, ਕਿਉਂਕਿ ਉਹਨਾਂ ਦੀ ਜਿਵੇਂ ਹੁਣ ਰੇਡੀਏਸ਼ਨ ਬੜੀ ਤੇਜ਼ ਹੁੰਦੀ। ਦੇਨਾ ਫੇਰ ਉਹਨਾਂ ਜਿਵੇਂ ਫੋਨਾ ਦੀ ਰੇਡੀਸ਼ਨ ਚੇਂਜ ਹੁੰਦੀ ਹੈ, ਤੇ ਉਵੇਂ ਸਾਡੀ ਛੱਤ ਤੇ ਲੱਗੇ ਹੋਏਗਾ। ਤੇ ਫਿਰ ਉਹ ਚੀਜ਼,
ਤੇ ਦਿੱਕਤ ਹਾਂ-ਹਾਂ ਠੀਕ ਹੈ, ਠੀਕ ਹੈ ਹੁਣ ਪਤਾ ਨੀ ਹੁੰਦਾ ਨਾ ਕਿਸੇ ਵੇਲੇ ਕੀ ਚੀਜ਼ ਸਿਸਟਮ ਕੀ ਖਿੱਚਲੇ ਹਾਂ ਸਹੀ ਗੱਲ ਹੈ, ਯਾਰ ਮੈਂ ਮੈਨੂੰ ਤੇ ਪਤਾ ਨੀ ਸੀ, ਮੈਨੂੰ ਤਾਂ ਬਸ ਇੰਨਾ ਪਤਾ ਸੀ, ਕਿ ਮਤਲਬ ਇੱਕ ਸੋਲਰ ਪੈਨਲ ਹੁੰਦਾ ਹੈ, ਕਿ ਮਤਲਬ ਦੋ ਵੱਡੀ-ਵੱਡੀ ਫੈਕ ਫੈਕਟਰੀਆਂ ਵੱਡੇ-ਵੱਡੇ
ਉਹਨਾਂ ਵਾਸਤੇ ਕਮਰਸ਼ੀਅਲ ਵਾਸਤੇ ਹੁੰਦਾ ਹੈ, ਨਾ ਕਮਰਸ਼ੀਅਲ ਚੀਜ਼ਾਂ ਵਾਸਤੇ ਉਹ ਮਤਲਬ ਸਾਡੇ ਲੋਕਾਂ ਵਾਸਤੇ ਨਹੀਂ ਹੁੰਦਾ, ਮਤਲਬ ਜਿੱਥੇ ਰਹਿਸ਼ ਰਹਿੰਦੇ ਨੇ ਨਾ ਲੋਕ ਰਹਿੰਦੇ ਨੇ ਉਹਨਾਂ ਵਾਸਤੇ ਮੇਰੇ ਖਿਆਲ ਨਹੀਂ ਹੁੰਦਾ ਉਹ
ਨਹੀਂ ਹੁੰਦਾ ਉਹੀ ਮੈਂ ਵੀ ਨਾ ਇੱਥੇ ਦੇਖਿਆ ਸੀ, ਆਪਣੇ ਘਰ ਦੇ ਥੋੜਾ ਜਿਹਾ ਕੋਲ ਆ ਨੇੜੇ ਪਿੱਛੇ ਜਾ ਕੇ ਨਾ ਉੱਥੇ ਉਹਨਾਂ ਨੇ ਲਗਾਏ ਪਏ ਸੀ। ਦੋ ਘਰ ਨਾ ਇਕੱਠੇ ਹੈ, ਤੇ ਦੋਨਾਂ ਘਰੇ ਲੱਗਿਆ ਹੋਇਆ ਹੈ, ਤੇ ਮੈਂ ਕਿਹਾ ਕੇਰ ਘਰੇ ਵੀ ਲਗਾ ਸਕਦੇ ਨੇ ਮੈਂ ਕਿਹਾ ਚਲੋ ਹੁਣ ਹੋਣਾ ਇਹਨਾਂ ਨੇ ਕੋਈ ਆਪਣਾ ਪਰਪਸ ਰੱਖਿਆ ਤਾਂ ਹੋਣਾ ਲਾਈਟ ਦਾ ਬਚਾਉਣ ਲਈ। ਬਟ ਕਹਿੰਦੇ ਨੇ ਕਿ ਉਹ ਵੀ ਕਈ ਕਈ ਜ ਕਈ ਕਈ ਚੀਜ਼ਾਂ ਨੂੰ ਉਹਨਾਂ ਨੇ ਨਾ ਉਹ ਸੋਲਰ ਪੈਨਲ ਦਾ ਕਨੈਕਸ਼ਨ ਦਿੱਤਾ ਹੁੰਦਾ ਹੈ। ਹਰ ਇੱਕ ਜਗ੍ਹਾ ਤੋਂ ਨਹੀਂ ਹੁੰਦਾ।
ਹਾਂ ਕਿਸੇ ਕਿਸੇ ਨੂੰ ਹੁੰਦਾ ਹੈ ਨਾ, ਹਰ ਜਗ੍ਹਾ ਨੂੰ ਥੋੜਾ ਨਾ ਦੇਣਗੇ। ਮੈਂ ਕਹਿ ਰਹੀ ਕਮਰਸ਼ੀਅਲ ਜ਼ਿਆਦਾ ਚੀਜ਼ਾਂ ਨੂੰ ਦਿੰਦੇ ਨੇ ਕਮਰਸ਼ੀਅਲ ਚੀਜ਼ਾਂ ਚ ਕਮਰਸ਼ੀਅਲ ਫੈਕਟਰੀਆਂ ਹੋ ਗਈਆਂ।
ਓਕੇ ਓਕੇ ਅੱਛਾ ਅੱਛਾ ਨਹੀਂ ਅਸੀਂ ਵੀ ਸੋਚ ਰਹੇ ਸੀ ਬਟ ਮੈਂ ਹੁਣ ਤੁਸੀ ਮੈਨੂੰ ਕਿਹਾ ਨਾ ਮੈਂ ਪਹਿਲਾਂ ਉਹਨਾਂ ਘਰੇ ਜਾ ਕੇ ਕਨਫਰਮ ਕਰਕੇ ਕੇ ਆਵਾਂਗੀ। ਕਿ ਮਤਲਬ ਸਹੀ ਰਹਿੰਦਾ ਹੈ ਮਤਲਬ ਕਿਸ ਲਈ ਯੂਜ
ਕਿਸ ਲਈ ਯੂਜ ਹੁੰਦਾ ਹੈ, ਹਾਂਜੀ ਬਿਲਕੁਲ ਹਰ ਚੀਜ਼ ਦੇ ਫਾਇਦੇ ਨੁਕਸਾਨ
ਹਾਂਜੀ ਹਾਂਜੀ ਹਾਂਜੀ ਚਲੋ ਫੇਰ ਠੀਕ ਹੈ ਫੇਰ ਅਸੀਂ ਬੱਚਿਆਂ ਨੂੰ ਸਮਝਾਵਾਂਗੇ। ਥੋੜ੍ਹਾ ਇਲੈਕਟ੍ਰੀਸਿਟੀ ਬਾਰੇ ਕਿਵੇਂ ਸੇਵ ਕਰਨਾ ਕਿਵੇਂ ਕੁਛ ਠੀਕ ਹੈ। ਠੀਕ ਹੈ ਠੀਕ ਓਕੇ ਜੀ ਜੀ ਸਤਿ ਸ਼੍ਰੀ ਅਕਾਲ